ਸਤਿ ਸ੍ਰੀ ਅਕਾਲ ਜੀ
ਕੀ ਹਾਲ ਹੈ ਜੀ ਤੁਸੀ ਸੁਣਾਓ? ਮੈਂ ਵਧੀਆ, ਹੋਰ ਕੀ ਕਰ ਰਹੇ ਸੀ
ਬਸ ਬੈਠੇ
ਅੱਛਾ ਜੀ, ਤੁਹਾਡੀ ਨਾ ਆਵਾਜ਼ ਥੋੜੀ ਕੱਟ ਕੇ ਆ ਰਹੀ ਹੈ ਹਾਂਜੀ-ਹਾਂਜੀ
ਹੁਣ, ਠੀਕ ਆ ਰਹੀ ਹੈ
ਹਾਂਜੀ, ਹੁਣ ਠੀਕ ਆ।
ਅੱਛਾ ਜੀ ਮੈਂ ਕਹਿ ਰਹੀ ਸੀ, ਬਸ ਅਸੀਂ ਦੁਪਹਿਰ ਦੀ ਰੋਟੀ ਖਾਧੀ ਹੈ ਹੋਰ ਤੁਸੀਂ?
ਹਾਂਜੀ, ਮੈਂ ਵੀ ਬਸ ਹੁਣ ਰੋਟੀ ਖਾ, ਕੇ ਵਿੇਹਲੀ ਹੋਈ ਸੀ, ਤੇ ਬੈਠੇ ਸੀ ਹੁਣੇ ਤੁਸੀਂ, ਚਲਾ ਕੇ ਬੈਠੇ?
ਅੱਛਾ-ਅੱਛਾ ਹਾਂ ਗਰਮੀ, ਵੀ ਤੇ ਬਹੁਤ ਹੋ ਗਈ
ਕੋਈ ਨਹੀਂ ਹੈ
ਹਮ ਹੋਰ
ਪੁੱਸ਼ੋ, ਹੀ ਨਾ ਬਹੁਤ ਜਿਆਦਾ ਗਰਮੀ ਹੋਗੀ
ਹਾਂਜੀ -ਹਾਂਜੀ? ਹੋਰ ਤੁਸੀਂ ਕੀਤੀ
ਨਹੀਂ, ਹਜੇ ਤੇ ਕੋਈ ਸ਼ੋਪਿੰਗ, ਨਹੀਂ ਕੀਤੀ। ਗਏ ਤੇ ਉਸ ਦਿਨ ਬਾਜ਼ਾਰ। ਤੇ ਉਸ ਦਿਨ ਥੋੜਾ ਜਿਹਾ ਸਮਾਨ, ਖਰੀਦ ਕੇ ਲਿਆਏ ਸੀ।
ਕਿ ਕੀ ਲਿਆਏ ਸੀ?
ਇੱਕ ਲੋਅਰ ਏ। ਤਾ, ਅਸੀ ਟੀ ਸ਼ਰਟ, ਲਿੱਤੀ ਸੀ। ਬਸ ਇਹਓ, ਇੱਕ ਚੱਪਲ ਸੀ।
ਮੈਨੂੰ ਤਾਂ ਸ਼ੋਪਿੰਗ
ਹਾਂਜੀ। ਹਾਂਜੀ ਹਾਂਜੀ। ਕਈਆਂ ਨੂੰ ਹੁੰਦਾ ਬਹੁਤ ਸ਼ੌਕ ਹੁੰਦਾ ਕਈ ਦਾ। ਬਹੁਤ ਜ਼ਿਆਦਾ ਸ਼ੋਪਿੰਗ ਕਰਦੇ ਨੇ।
ਤੁਸੀਂ ਵੈਸੇ ਆਨਲਾਈਨ ਸ਼ੋਪਿੰਗ ਪਸੰਦ ਕਰਦੇ ਓ।
ਨਹੀਂ ਓਨਲਾਈਨ ਸ਼ੋਪਿੰਗ ਮੈਨੂੰ ਪਸੰਦ ਨਹੀਂ ਹੈਗੀ। ਹਾਂਜੀ ਕਿਉਂਕਿ ਨਾ ਓਨਲਾਈਨ ਸ਼ੋਪਿੰਗ ਚ। ਕਈ ਵਾਰੀ ਚੀਜ਼ ਮੰਗਵਾਓ ਤੇ ਉਹ ਛੋਟੀ ਵੱਡੀ ਐਨਝ ਆ ਜਾਂਦੀ ਹੈ ਤੇ ਮੈਨੂੰ। ਫਿਰ ਸਹੀ ਨਹੀਂ ਲੱਗਦਾ ਅੱਛਾ ਨਹੀਂ ਲੱਗਦਾ।
ਨਹੀਂ ਵੈਸੇ ਤੇ ਜੋ ਹੁਣ ਤੇ ਹੁਣ ਨਾ ਵੈਸੇ ਬਜ਼ਾਰ ਹਾਂ। ਕਹਿੰਦੇ ਓ ਚੀਜ਼ ਸਾਡੇ ਘਰ ਆ।
ਹਾਂਜੀ ਇਹ ਤੇ ਹੈ ਕਈ ਵਾਰੀ ਚੀਜ਼ ਸਹੀ ਆ ਜਾਂਦੀ ਹੈ। ਕਈ ਵਾਰੀ ਬਿਲਕੁਲ ਬੇਕਾਰ ਆਉਂਦੀ ਏ ਤੇ ਫੇਰ ਗੁੱਸਾ ਚੜਦਾ ਦੁਬਾਰਾ ਵਾਪ ਵਾਪਸ ਕਰਨਾ ਹੋਏ ਤੇ ਫੇਰ ਬੜਾ ਗੁੱਸਾ ਆਉਂਦਾ ਹੈ।
ਹਾਂਜੀ ਹਾਂਜੀ ਉਹ ਤੇ ਹੈ ਪਰ ਮੈਂ ਤਾਂ। ਔਨਲਾਈਨ ਵੀ ਕਾਫੀ ਕਾਰ।
ਹਾਂਜੀ।
ਮੈਂ ਤੇ ਔਨਲਾਈਨ। ਕੀ ਕਹਿੰਦੇ ਆ ਸੂਟ ਜੁਲਰੀ ਕਾਫੀ ਕੁਛ ਮਗਵਾ ਲੈਂਦੇ।
ਅੱਛਾ ਜੀ।
ਹਾਂਜੀ।
ਚਲੋ ਵਧੀਆ ਗੱਲ ਏ ਨਹੀਂ ਮੈਂ ਔਨਲਾਈਨ ਕਦੇ ਸੂਟ ਤੇ ਨਹੀਂ ਮੰਗਵਾਇਆ ਮੈਂ ਇੱਕ ਵਾਰੀ ਉਹ ਮੰਗਵਾਈ ਸੀ। ਜੀ। ਅਹ ਜਰਾਬਾਂ ਦਾ ਨਾ ਉਹ ਸਿਲੀਿਕੋਨ ਵਾਲੀਆਂ ਸੋਕਸ ਹੁੰਦੀਆਂ ਨਾ।
ਹਾਂਜੀ ਹਾਂਜੀ।
ਹਾਂਜੀ ਉਹ ਮੰਗਵਾਈ ਸੀ ਤੇ ਨਾਲ ਇੱਕ ਕਰੀਮ ਮੰਗਵਾਈ ਸੀ। ਉਹਦੇ ਨਾਲ ਹੀ ਕਰੀਮ ਆਈ ਸੀ। ਤੇ ਹਾਂਜੀ ਉਹ ਨਾ ਜਦੋਂ। ਅਹ ਮੀਸ਼ੋ ਤੋਂ ਮੰਗਵਾਈ ਸੀ। ਅੱਛਾ ਅੱਛਾ ਤੇ ਨਹੀਂ ਇੰਸਟਾਗ੍ਰਾਮ ਇੰਸਟਾਗ੍ਰਾਮ ਤੇ ਐਡ ਆ ਰਹੀ ਸੀ। ਉਹਦੇ ਚ ਮੈਂ ਦੇਖ ਕੇ ਮੰਗਵਾਈ ਤੇ ਜਦੋਂ ਘਰ ਹਾਂਜੀ।
ਸੀ।
ਨਹੀਂ ਮੈਨੂੰ ਇਨਾ ਯਾਦ ਨਹੀਂ ਹੈਗਾ ਤੇ ਅਹ ਜਦੋਂ ਘਰ ਦੇਣ ਆਇਆ। ਤੇ ਉਹ ਕਹਿੰਦੇ ਖੋਲਣਾ ਨੀ ਹੈਗਾ ਤੇ ਤੁਸੀਂ ਸਾਈਨ ਵਗੈਰਾ ਅ ਕਰਦੋ ਮਤਲਬ ਸਾਈਨ ਕਰਦੋ ਤੇ ਪੇ ਕਰਦੋ ਮੈਂ ਸਾਈਨ ਕਰਤੇ ਪੇ ਕਰਤਾ। ਤੇ ਜਦੋਂ ਮੈਂ ਅਹ ਖੋਲਿਆ ਘਰ ਮਤਲਬ ਦੇਖ ਅੰਦਰ ਗਈ ਮੈਂ ਖੋਲਿਆ। ਤੇ ਉਹਦੇ ਚੋ ਦੋ ਬੱਚੇ। ਚੇਆਂ ਦੀਆਂ ਜਰਾਬਾਂ ਨਿਕਲੀਆਂ ਤੇ ਬਾਕੀ ਕੁਛ ਵੀ ਨੀ ਸੀ। ਰਿਟਨ ਰਿਟਨ ਦਾ ਵੀ ਬਿਲਕੁਲ ਓਸ਼ਨ ਹੀ ਨਹੀਂ ਹੈਗਾ ਸੀ।
ਅੱਛਾ ਨਹੀਂ ਵੈਸੇ ਵੈੇ ਤਾ ਠੀਕ ਕ
ਹਾਂਜੀ।
ਮੈਂ ਮੰਵਾ ਮੈਂ ਮੰਗਵਾਉਂਦੀ ਆ ਆਪੈ ਆ ਜਾਂਦੀ ਏ।
ਤੁਹਾਡੀ ਨਾ ਥੋਡੀ ਥੋਡੀ ਆਵਾਜ਼ ਕਲੀਅਰ। ਨਹੀ ਆ ਰਹੀ ਹੈਗੀ ਥੋੜੀ ਕੱਟ ਕੱਟ ਕੇ ਆ ਰਹੀ।
ਏ ਆਵਾਜ ਕਲੀਅਰ ਆਣ ਵਾਸਤੇ ਅਸੀਂ ਕੀ ਕਰੀਏ ਪ੍ਰੋਬਲਮ ਹੈੈ ਨੇਟਵਰਕ।
ਹਾਂਜੀ ਨੈਟਵਰਕ ਦੀ ਪ੍ਰੋ। ਪ੍ਰੋਬਲਮ ਹੈ ਤੁਸੀਂ ਅ ਦਰਵਾਜੇ ਵਗੈਰਾ ਬੰਦ ਕੀਤੇ ਹੋਣਗੇ, ਨਾ ਤਾਂ ਕਰਕੇ ਤੇ ਹੋਰ ਹੀ ਹੋਈ।
ਹਾਂਜੀ, ਹਾਂਜੀ ਉਹ ਤੇ
ਹਾਂਜੀ, ਇਹ ਤੇ ਹੈ। ਵੈਸੇ ਤੇ ਔਨਲਾਈਨ ਸ਼ੋਪਿੰਗ ਵਧੀਆ ਵੀ ਹੈ, ਘਰ ਬੈਠੇ ਕਿਸੇ ਵੇਲੇ ਵੀ ਖਰੀਦਦਾਰੀ ਕਰ ਸਕਦੇ ਹਾਂ।
ਹਾਂਜੀ।
ਬਹੁਤ ਸਾਰੇ ਸਮਾਨਾਂ ਦੇ ਵਿਕਲਪ ਮਿਲ ਜਾਂਦੇ ਨੇ ਇਹਦੇ ਚ
ਹੱਥ ਨਾ ਹਾਂ ਵੀ ਤੁਸੀਂ ਘਰ ਚੀਜ਼, ਚੀਜ਼ ਮੰਗਵਾਲੋ ਕਿਤੇ ਜਾਣ ਦੀ ਲੋੜ ਨੀ ਹੈ।
ਹਾਂਜੀ, ਇਹ ਤੇ ਇਹ ਤੇ ਗੱਲ ਬਿਲਕੁਲ ਤੁਸੀਂ ਸਹੀ
ਹਾਂਜੀ, ਲੇਕਿਨ ਪਰ ਇਹ ਵੀ ਐ ਔਨਲਾਈਨ ਸ਼ੋਪਿੰਗ ਫੇਰ ਇਹ ਵੀ ਲੱਗਦਾ, ਵੀ ਬੰਦਾ ਚਲੋ ਬਾਹਰ ਔ ਬਜਾਰ ਬਹਾਨੇ ਜਾਂਦਾ ਕੋਈ ਸਮਾਨ ਲੈ ਕੀਤੇ ਬਾਹਰ ਘੁੰ
ਹਾਂਜੀ,
ਮੰਗਵਾਲੋ ਤੇ ਫੇਰ ਬਰ ਬਕੁਲ ਵੀ ਕਿਤੇ ਜਾਣ ਨੀ
ਹਾਂਜੀ, ਇਹ ਤਾਂ ਸਹੀ ਏ।
ਤੁਹਾਨੂੰ ਵੈਸੇ ਜ਼ਿਆਦਾ
ਮੈਨੂੰ ਵੈਸੇ ਬਾਜ਼ਾਰ ਜਾਣਾ ਜਾ ਕੇ ਚੀਜ਼ ਖ਼ਰੀਦਣਾ ਜ਼ਿਆਦਾ ਪਸੰਦ ਹੈ, ਮੈਂ ਕਦੇ ਵੀ ਔਨਲਾਈਨ ਬਹੁਤ ਸ਼ੋਪਿੰਗ ਘੱਟ ਕਰਦੀਆਂ ਨੇ। ਬਹੁਤ ਘੱਟ, ਅਹ ਕਦੀ-ਕਦਾਈਂ ਉਹ ਮੰਗਵਾ ਲਈਦਾ ਸ਼ੈਂਪੂ ਬੇਸ ਮੰਗਵਾ ਲਿਆ ਸੀ, ਇੱਕ ਵਾਰੀ ਹਾਂਜੀ, ਬਸ ਜਿਆਦਾ ਮੈਂ ਕੁਛ ਮੰਗਵਾਇਆ ਨੀ ਇੱਕ ਵਾਰੀ ਸ਼ੈਂਪੂ ਦੀ ਆ ਰਹੀ ਸੀ, ਅਹ ਪਤਾ ਨੀ ਦੋ ਸੋ ਦੇ ਦੋ ਸ਼ਾਇਦ ਮਿਲ ਰਹੇ ਸੀ। ਤੇ ਮੈਂ ਉਹਸ ਔਹ ਮੰਗਵਾਏ ਸੀ, ਤੇ ਜਦੋਂ ਮੈਂ ਯੂਜ ਕੀਤਾ ਉਹ ਸ਼ੈਂਪੂ ਤੇ ਬਹੁਤ ਹੀ ਜ਼ਿਆਦਾ ਬੇ ਘਰ ਸੀ, ਉਹ ਵੀ ਮੈਂ ਮੀਸ਼ੋ ਤੋਂ ਹੀ ਮੰਗਵਾਏ ਸੀ।
ਅੱਛਾ, ਮੇਰਾ ਵੀ ਕਈ ਵਾਰੀ ਤਾਂ ਬੜੀ ਬਕਾਰ ਤੇ ਮੈਂ ਨਾ ਇੱਕ ਵਾਰੀ ਅਹ ਦੀਵਾਲੀ ਦੇ ਕੋਲ ਨਾ ਮੇਰਾ ਨਾ ਸੋਫਾ ਬੜਾ ਗੰਦਾ ਹੋਇਆ ਦਾ ਸੀ।
ਹਾਂਜੀ।
ਤੇ ਮੈ ਬੱਚੇ ਨੇ ਨਾ ਸੋਫੇਆਂ ਤੇ ਗੰਦੇ ਮਤਲਬ ਔਨਾ ਨੇ ਉਹ ਕਲਰ ਲਾ ਤੇ ਖਾਤਾ ਨਾ ਉਹ ਸੋਫਾ ਮੈਲ ਵਾਲਾ ਹੋ ਗਿਆ ਦਾ ਨਾ।
ਹਾਂਜੀ, ਤੇ ਮੈਂ ਫਦੀ ਵਾਰ ਤੋ ਨਾ ਮੈਂ
ਕਿ ਉਹ ਕੋਈ ਸੀ, ਕਿ ਉਹ ਕਰੋ ਤੇ ਆਪਣੇ ਬੈਡ ਸੋਫੇ
ਸੋਫਾ ਸੈਟ ਹਾਂਜੀ, ਤੇ ਉਹ ਮੈਂ ਮੰਗਵਾ ਲਿਆ।
ਤੇ ਉਹ ਵੀ ਇੰਨੇ ਬਿਮਾਰ ਸੀ ਨਾ ਉਹ ਜਾ ਵੀ ਉਨੇ ਕੁਛ ਵੀ ਕੀਤਾ।
ਹਾਂਜੀ, ਕਈ ਚੀਜ਼ਾਂ ਤੇ ਬਹੁਤ ਬੇਕਾਰ ਆਦੀਆਂ ਪਹਿਲੀ ਗੱਲ ਤਾਂ ਜਦੋਂ ਦੋਂ ਔਨਲਾਈਨ ਸ਼ੋਪਿੰਗ ਕਰਦੀ ਹਾਂ ਸਮਾਨ ਦੇਣ ਆਦੇ ਆ ਅਸੀਂ ਉਹਨੂੰ ਹੱਥ ਲਾ ਕੇ ਦੇਖ ਨੀ ਸਕਦੇ, ਉਹ ਮਤਲਬ ਖੋਲ ਕੇ ਦੇਖ ਨੀ ਸਕਦੇ
ਹਾਂਜੀ, ਬਿਲਕੁਲ ਕਿਉਂਕਿ ਅਸੀਂ ਔਫਲਾਈਨ ਬਾਹਰ ਜਾ ਕੇ ਸਮਾਨ ਅਸੀਂ ਉਹਨੂੰ ਚੰਗੀ ਤਰ੍ਹਾਂ ਦੇਖਦੇ ਅੱਗੇ ਪਿੱਛੋਂ ਹੀ ਸਹੀ ਹੈਗਾ ਔਨਲਾਈਨ ਚ ਨਹੀਂ ਸਮਾਨ ਫੱਟਿਆ ਹੋਇਆ, ਖਰਾਬ ਆਏਗਾ।
ਹਾਂਜੀ। ਉਹੀ ਨਾ ਕਈ ਵਾਰੀ ਠੱਗੀ ਦਾ ਖ਼ਤਰਾ ਰਹਿੰਦਾ ਵ। ਠੱਗ ਬਹੁਤ ਮਤਲਬ ਇਹ ਜਿਹੇ ਚੀਜ਼ਾਂ ਛੋਟੀਆਂ- ਵੱਡੀਆਂ ਭੇਜ ਦਿੰਦੇ। ਇਹੀ ਹੁੰਦਾ ਨਾ ਠੱਗ ਦਾ ਤਰੀਕਾ ਹੀ ਉਹਨਾ ਨੇ ਬਣਾਇਆ ਹੁੰਦਾ ਫਰੋਡ ਦਾ ਤਰੀਕਾ। ਬਣਾਇਆ ਹੁੰਦਾ।
ਹਾਂਜੀ। ਉਹੀਓ ਤੇ ਮ ਦੱਸਿਆ ਸੋਫਿਆਂ ਵਾਲਾ ਮੈਂਲੀ ਪਰ ਮੈ ਛੇ ਸੌ ਰੁਪਏ ਕਿਹਾ ਸੀ। ਠੀਕ ਹੈ ਮੈਂ ਸੋਚ ਕੇ ਮੰਗਵਾ ਆ ਚੱਲ ਸੋਫਾ ਬਹੁਤ ਗੰਦਾ ਤੇ ਮੈਂ ਮੰਗਵਾ ਮੈ ਕਿਹਾ -ਚਲ ਸੋਫਾ ਮੇਰਾ ਸਾਫ ਹੋ ਜਾਏ।
ਹਾਂਜੀ।
ਆਹ ਮੇਰੇ ਪੈਸੇ ਬਰਬਾਦ ਨੇ ਉਹ ਬੋਤਲਿਆਂ ਨੇ ਉਹ ਜਰਾ-ਜਰਾ ਵੀ ਸਾਫ਼
ਹਾਂਜੀ। ਐਨ ਜੀ ਕਈ ਚੀਜ਼ਾਂ ਬੜੀਆਂ ਖ਼ਰਾਬ ਆ ਜਾਂਦੀਆਂ ਨੇ।
ਹਾਂਜੀ। ਹਮ। ਜਾਂ ਫਿਰ ਕਈ ਵਾਰੀ ਚੀਜ ਈ ਕੁਛ ਹੁੰਦੀ ਆ, ਕੁਛ ਔਰ ਹੀ ਐ। ਇੱਕ ਵਾਰੀ ਮੈਂ ਹੋਰ ਤੁਹਾਨੂੰ ਦੱਸਦੀ ਹਾਂ। ਮੈਂ ਇੱਕ ਵਾਰੀ ਨਾ ਪਰਫਿਊਮ ਮਗੰਵਿਆ ਸੀ ਹੋ ਐਮਾਜ਼ੋਨ ਤੋਂ
ਹਾਂਜੀ।
ਤੇ ਮੇਰੀਆਂ ਤੁਸੀਂ
ਅੱਛਾ ਜੀ।
ਉਹ ਜਦੋਂ ਮੈਨੂੰ ਰਿਸੀਵ ਹੋਇਆ ਨਾ
ਅੱਛਾ। ਉਹ ਉੜ ਗਿਆ ਹੋਣਾ।
ਹਾਂਜੀ। ਉਹ ਮੈਂ ਮੈਨੂੰ ਵੀ ਲੱਗੇਗਾ ਵੀ ਸ਼ਾਇਦ ਅੰਦਰ ਰੁੜ ਗਈ ਐ। ਜਦੋਂ ਮੈਂ ਡੱਬਾ ਖੋਲ੍ਹਿਆ। ਪਰਫੁਮ ਦੀ ਸਿਸੀ ਚੂਰ- ਚੂਰ ਹੋਏ ਸੀ ਕੰਚ- ਕਚ ਹੋਇਆ ਉਹ ਮੇਰੇ ਵੀ ਵੱਜ ਸਕਦਾ।
ਹਾਂਜੀ। ਫੇਰ ਤੁਸੀਂ ਚੇਂਜ ਨਹੀਂ ਫੇਰ ਹਾਂਜੀ। ਫੇਰ
ਫੋਟੋ ਕਲਿੱਕ ਕੀਤੀ ਹੁੰਦੀ ਸੀ। ਕਿ ਮਤਲਬ ਵਾਪਿਸ ਕਰਨ ਵਾਸਤੇ ਫ ਉਧਰੋਂ
ਹਾਂਜੀ। ਫਿਰ ਮੈ
ਫਿਰ ਮੈਂ ਫੋਟੋ ਖਿੱਚ ਕੇ ਤੇ ਫਿਰ ਮੈਂ ਉਹੀ ਜਿਹੜਦੀ ਐਪ ਡਰ ਕੀਤਾ ਸੀ ਉਹ ਰਿ ਪਾਈ ਤੇ ਨਾਲ ਹੀ ਫੋਨ ਆ ਗਿਆ। ਮੈਨੂੰ
ਅੱਛਾ ਜੀ।
ਮੇ ਮਤਲਬ ਓਨਾ ਦੇ ਬਹੁ ਆਈਆ।
ਹਾਂਜੀ।
ਤੇ ਉਹ ਬ ਉਹ ਬਦਾ ਕਿ ਕੋਈ ਓ ਫੋਟੋ ਲੈਣੈਂ ਭੇਜ ਦੀਤੀ ਓ।
ਫੇਰ ਉਨ ਉਹਨੂੰ
ਘ ਟੁੱਟੀਆਂ ਹੋਈਆਂ ਤੇ, ਤੇ ਕਹਿੰਦਾ। ਕੋਈ ਗੱਲ ਨੀ ਕਿ ਤੁਸੀਂ ਪੈਸੇ ਵਾਪਸ ਲੈ। ਚਦੇ ਹੋ ਨਾ ਦੁਬਾਰਾ ਆਡਰ ਕਰਦੇ।
ਗਲਤੀ ਚਲੋ ਦੁਬਾਰਾ ਤੇ
ਉਹ ਕਹਿੰਦੇ ਠੀਕ ਹੈ ਪੈਸੇ ਪੇ ਨਹੀ ਕਰਨੇ ਤੁਹਾਨੂੰ ਦੁਬਾਰਾ ਆ ਜਾਣਗੇ। ਦੋ ਦਿਨ ਬਾਅਦ ਮੈਨੂੰ ਫਿਰ ਮਰਾ ਪਰਫਿਊਮ ਦੀ ਪਈਆਂ ਤੁਸੀ ਮੰਨੋਗੇ ਟੁੱਟੀਆਂ ਹੋਈਆਂ ਆਈਆ
ਅੱਛਾ ਜੀ।
ਹਾਂਜੀ। ਫਰ ਤੇ ਮੇਰਾ ਇਨਾ ਮਨ ਹੋਇਆ ਫ ਦੁਾਰਾਨਾਂ ਨੂੰ ਆ। ਕੀ ਹੁੰਦੇ ਮੈਨੂੰ ਪੈਸੇ ਵਾਪਸ ਦਿਓਗੇ ਫਿਰ? ਉਹਨਾਂ ਨੇ ਪੈਸੇ ਵਾਪਸ ਕਰ ਦਿੱਤੇ
ਵਧੀਆ ਕਿ ਪੈਸੇ ਵਾਪਸ ਕਰਦੇ ਅਦਰਵਾਈਜ਼ ਤਾਂ ਨਹੀਂ ਬਿਲਕੁਲ ਨਹੀਂ ਕਰਦੇ ਹੈਗੇ।
ਹਾਂਜੀ। ਕਿਉਂਕਿ ਉਹ ਐ ਵਗੈਰਾ ਤੋਂ ਵੈੇ ਵੀ ਰਹਿੰਦਾ ਸੀ ਉਹ ਰਿਟਰਨ ਕਰ ਪੈਸੇ ਵੀ ਲੇਕਿਨ ਜਦੋਂ ਤੁਸੀਂ ਕਿਤੇ ਆਉਦੇ ਅੇ ਤੋਂ ਸੁਉਂਦੇ ਹੋ ਨਾ ਫੇ ਪੈਸ
ਹਾਂਜੀ ਆ ਤੇ ਆ।
ਤੇ ਪੈਸੇ ਗਏ ਸੁਣਦੇ ਹੀ ਨੀ ਉਹ ਬੰਦੇ ਮਤਲਬ ਲੱਗਦਾ ਹੀ ਨਹੀਂ।
ਹਾਂਜੀ, ਹਾਂਜੀ ਚਲੋ ਜੀ ਠੀਕ ਠੀਕ ਜੀ ਸਤਿ ਸ਼੍ਰੀ ਅਕਾਲ, ਹਾਂਜੀ, ਹਾਂਜੀ ਠੀਕ ਆ ਸਤ ਸ੍ਰੀ ਅਕਾਲ ਸਤਿ ਸ੍ਰੀ ਅਕਾਲ।